ਹਾਂਜੀ। ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ।
ਵਧੀਆ ਤੁਸੀਂ ਸੁਣਾਓ ਤੁਸੀੇ ਠੀਕ ਹੋ।
ਬਸ ਵਧੀਆ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਹਜੇ ਉੱਠੇ ਸੀ ਵੇਖਦੇ ਹੋ ਸੀ ਬਾਹਰ ਦਾ ਮੌਸਮ ਮਾਸਮ ਥੋੜਾ ਸਹੀ ਹੋਇਆ ਸਾਡੇ ਪਾਸੇ ਮੀਂਹ ਆਂਦਾ ਵ ਥੋੜਾ।
ਸਾਡੇ ਇੱਧਰ ਰਾਤੀ ਸਾਡੇ ਇੱਧਰ ਕੱਲ ਇੱਡਾਂ ਮੀਂ ਰਾਤੀ ਮੀਂਹ ਪਿਆ। ਫਿਰ ਰਾਤੀ ਗਿਆਰਾਂ ਵਜੇ ਬੱਤੀ ਚਲੀ ਗਈ ਫ਼ਿਰ ਸਾਡੇ ਕੱਲ ਇੱਧਰ ਮੀਂਹ ਪਿਆ। ਕਲ ਰਾਤੀ ਇਹਨਾਂ ਨੇ ਕੱਲ ਸਵੇਰ ਦੀ ਬੱਤੀ ਗਈ ਗਈ ਗਈ ਗਈ ਸ਼ਾਮੀ ਛੇ ਵਜੇ ਆਈਏ।
ਅੱਛਾ ਸਾਡੇ ਪਾਸੇ ਤਾਂ ਨੀ ਸਾਡੇ ਪਾਸੇ ਰਾਤੀ ਥੋੜਾ ਮੌਸਮ ਸੀ ਮੀਂਹ ਪਏਗਾ ਤੇ ਰਾਤ ਦਾ ਮੀਂਹ ਪੈਂਦਾ ਵਾ ਤੇ ਹਜੀ ਮੀਂਹ ਵਾਲਾ ਹੋ ਮਤਲਬ ਮੀਂਹ ਪੈਂਦਾ ਵਾ।
ਤਾਂ ਛੇ ਵਜੇ ਬੱਤੀ ਆਈ ਅੱਧੇ ਘੰਟੇ ਲਈ ਬੱਤੀ ਆਈ ਇੰਵਰਟਰ ਸਾਰੇ ਬੋਲ ਕੇ ਡੈੱਡ ਹੋ ਗਏ।
ਹਾਂ ਉਹ ਤਾਂ ਹੈਗੀ ਦੇਖੋ ਇਨਵਰਟਰ ਕਿੰਨਾ ਚਿਰ ਚੱਲ ਜਾਏਗਾ।
ਬਿਲਕੁਲ ਬਿਲਕੁਲੁ ਰਾਤੀ ਅੱਧੇ ਘੰਟੇ ਲਈ ਬੱਤੀ ਆਏ ਫਿਰ ਚੱਲੇ ਗਈ। ਫਿਰ ਅੱਧੇ ਘੰਟੇ ਲਈ ਬੱਤੀ ਆਏ ਫਿਰ ਚਲੀ ਗਈ ਰਾਤੀ ਬਸ ਦੱਸ ਵਜੇ ਤੱਕ ਕਿਵੇਂ ਬੱਤੀ ਆ ਜਾ ਕਰਦੀ ਰਹੀ।
ਬਿਲਕੁਲ -ਬਿਲਕੁਲ ਏਦਾਂ ਹੀ ਹੁੰਦਾ, ਬੱਤੀ ਮੀਂਹ ਆਉਂਦੇ ਬੱਤੀ ਪਹਿਲੇ ਭੱਜ ਜਾਂਦੀ ਹੈ। ਹਾਂਜੀ, ਸਾਢੇ ਪੰਜ ਵੱਜੇ ਮੀਂਹ ਆਉਂਦਾ ਵੇ ਤੇ ਬੱਤੀ ਆ ਆਂਉਦੀ ਵੀ ਬੱਤੀ ਦੋ ਮਿੰਟ ਬੱਤੀ ਭੱਜ ਜਾਣੀ ਹੈ।
ਹੁਣ ਤਾਂ ਹੁਣ ਸਾਡੇ ਬੱਤੀ ਰਾਤ ਦੀ ਸਹੀ ਹੈਗੀ ਹੈ ਹੁਣ ਵੇਖੋ ਅੱਗੇ ਕੁ ਕੁਛ ਕਹਿ ਨੀ ਸਕਦੇ ਸਾਡੇ ਸਭ ਦੇ ਫੋਨ ਡੈੱਡ ਹੋ ਗਏ। ਫੋਨਾ ਚਾਰਜਿੰਗ ਨਹੀਂ, ਪੱਖੇ ਨਾ ਚੱਲਣ ਅਸੀ ਤਾਂ ਨਹਾ- ਨਹਾ ਕੇ ਪਾਗਲ ਹੋ ਗਏ ਸੀ ਵਾਰ-ਵਾਰ ਨਹਾਉਂਦੇ ਪਏ ਸੀ ਅਸੀਂ ਵਾਰ- ਵਾਰ।
ਹਾਂਜੀ ਏਦਾਂ ਹੀ ਹੁੰਦਾ ਬਸ ਕੀ ਕਰੀਏ ਐਸਾ ਹੀ ਮੌਸਮ ਹੋਣਾ ਅੱਗੇ।
ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਕੁਛ ਕਹਿ ਵੀ ਨਹੀਂ ਸਕਦੇ ਨਾ ਮੌਸਮ ਦੇ ਬਾਰੇ। ਕਦੀ ਗਰਮੀ ਹੈ ਕਦੀ ਧੋਪ ਹੈ ਕਦੀ ਕੁੱਛ ਹੈ ਕਦੀ ਕੁੱਛ ਹੈ।
ਇਕਦਮ ਤੇ ਤੁਸੀਂ ਦੇਖੋ ਮੌਸਮ ਹੁਣ ਅਸੀਂ ਕਹੀਏ ਕਿ ਧੋਪ ਧੋਪਾ ਜ ਧੋਪ ਆ ਜਾਂਦੀ ਹੈ ਮੀਹ ਆਂਦਾ ਮੀਂਹ ਆ ਜਾਂਦਾ ਏ। ਤੇ ਮੀਂਹ ਰੱਖਾਂਗੇ ਤੇ ਏਡਾਂ ਕਿ ਮੀਂਹ ਆਉਣ ਲੱਗ ਜਾਂਦਾ ਕਿ ਬੱਤੀਆਂ ਹੀ ਬੰਦ ਹੋ ਜਾਂਦੀਆਂ ਨੇ। ਚਲੋ ਬੱਤੀ ਵਾਲੇ ਪਹਿਲੇ ਬੱਤੀ ਬੰਦ ਕਰ ਦਿੰਦੇ ਨੇ ਮਾੜੀ ਹਵਾ ਚੱਲੇਗੀ ਉਹ ਪਹਿਲੇ ਬੱਤੀ ਬੰਦ ਕਰ ਦਿੰਦੇ ਨੇ।
ਪਾਣੀ ਪੀ- ਪੀ ਕੇ ਅੱਕ ਗਏ ਸੀ ਪਾਣੀ ਪੀ ਕੋਈ ਕੰਮ ਨਾ ਹੋਵੇਂ ਗਰਮੀ ਇਹਨੀਂ ਸੀ ਕਿ ਰੋਟੀ ਰੋਟੀ-ਰੋਟੀ ਔਖੀ ਫ਼ਿਰ ਬਣਾਈ ਖਿਚੜੀ-ਖਿਚੜੀ ਬਣਾਈ, ਬੜੀ ਦਿੱਕਤ ਹੋ ਗਈ, ਕਲ ਤੇ ਬੜੀ ਦਿੱਕਤ ਰਹੀ ਗਰਮੀ ਚ। ਸਾਰੀ ਦਿਹਾੜੀ ਅਸੀਂ, ਗਰਮੀ -ਗਰਮੀ ਕਰਦੇ ਰਹੇ ਹਾਂ।
ਏਦਾਂ ਹੀ ਹੁੰਦਾ ਜੀ ਬਸ ਸਾਡੇ ਪਾਸੇ ਵੀ ਜਿਹੜਾ ਏਦਾਂ ਹੀ ਹਾਲ ਹੈ। ਹੁਣ ਮੀਂਹ ਆਂਉਦਾ ਵਾ ਹੁਣ ਥੋੜੀ ਦੇਰ ਬਤੀ ਭੱਜ ਜਾਂਦੀ ਹੈ। ਮਾੜੀ ਹਵਾ ਚੱਲੇ ਤੇ ਬੱਤੀ ਭੱਜ ਜਾਂਦੀ ਹੈ, ਬੱਤੀ ਭੱਜ ਤੇ ਫਿਰ ਦੋ ਘੰਟੇ ਇਨਵੇਟਰ ਸਾਰੇ ਚੱਲਦੇ ਨੇ। ਦੋ- ਤਿੰਨ ਘੰਟੇ ਬਾਅਦ ਬੈਟਰੀ ਬੋਲ ਜਾਂਦੇ ਨੇ
ਹਾਂ।
ਹੁਣ ਉਹ ਤਾਂ ਹੈ ਹੀ ਦੇਖੋ ਪੱਖਾਂ ਵਿੱਚ ਚਲਾਈ ਤਾਂ ਉਹ ਦੋ -ਤਿੰਨ ਘੰਟੇ ਬਾਅਦ ਇਨਵੇਟਰ ਬੋਲਦੇ ਸਾਡੇ ਚਾਰਜ ਫੜ ਇਨਵਰਟਰ ਦਿਨੇ ਬੱਤੀ ਭੱਜਦੀ ਫੋਨ- ਫੋਨ ਚਾਰਜਿੰਗ ਕਰ ਲੈਣਾ ਪਹਿਲੇ ਆਪਣੇ ਬਈਆ ਭਰੋਸਾ ਨੀ ਇਨਵਰਟਰ ਦਾ
ਹਾਂਜੀ, ਬਸੀਂ ਆਪੇ ਕੱਲ ਅਸੀਂ ਆਪ ਬੱਤੀ ਨੇ ਡੋਖਾ ਅਸੀ ਫੋਨਾਂ ਦੀ ਬਰਾਈਟਨੈਸ ਹੋਲੀਆਂ ਕਰਕੇ ਸੇਵਿੰਗ ਤੇ ਉਹ ਲਾ ਕੇ ਨਾ ਬੈਟਰੀ ਸੇਵਰ ਤੇ ਲਾ ਕੇ ਤਾਂ ਅਸੀਂ ਫੋਨ ਮੈਂ ਕਿਸੇ ਨੂੰ ਕਰਦੀ ਵੀ ਤੇ ਮੈਂ ਕਿਹਾ ਐਂ ਨਾ ਹੋਏ ਸਵਿਚ ਆਫ ਹੋ ਜਾਏ ਕਿਸ ਟਾਈਮ ਬੱਤੀ ਆਉਂਦੀ ਇੱਕ ਦਿਨ ਬਾਅਦ ਆਏ ਦੋ ਦਿਨ ਬਾਅਦ ਆਏ, ਕਿਉਂਕਿ ਟਰਾਂਸਫਾਰਮ ਫੁੱਕ ਗਿਆ ਸੀ ਨਾ ਸਾਡੇ ਇੱਧਰ
ਬਿਲਕੁਲ -ਬਿਲਕੁਲ ਕਈ ਸ਼ਹਿਰਾ ਚ ਐਸਾ ਹੈਗਾ ਕਿ ਬਹੱਤਰ ਘੰਟੇ ਹੋ ਗਏ ਨੇ ਬੱਤੀ ਨੀ ਆਈ
ਹਾਂ
ਹਾਂ ਕਈ ਸ਼ਹਿਰਾਂ ਦਾ ਐਸਾ ਹੈਗਾ ਸੀ ਰੀਲਸ ਵਗੈਰਾ ਦੇਖਣੇ ਆ ਤੁਹਾਨੂੰ ਪਤਾ ਹੀ ਹੈ ਪੂਰੇ ਇੰਟਰਨੈਟ ਸਾਰੇ ਇੱਕ ਵਾਰ ਮਿਲ ਜਾਂਦੀ ਹੈ ਪੂਰੀ ਦੇਸ਼ ਦੁਨੀਆ ਦੀ ਕੀ ਹੁੰਦਾ ਪਿਆ ਤੇ ਉੱਥੇ ਦਿਖਾਉਂਦੇ ਵ ਸੀ ਕਿ ਕਿਸੇ ਸ਼ਹਿਰ ਵਿੱਚ ਬਹਤਰ ਘੰਟੇ ਹੋ ਗਏ ਨੇ ਬੱਤੀ ਨੀ ਆਈ ਅਜੇ ਤੱਕ
ਹਾਂ ਤਾਂ ਕਰਕੇ ਮੈਂ ਫਿਰ ਫੋਨਾ- ਫੋਨਾਂ ਚਾਰਜਿੰਗ ਸੀ ਬੈਟਰੀ ਸੇਵਰ ਤੇ ਲਾ ਕੇ ਚਾਰਜਿੰਗ ਸੇਵਰ ਤੇ ਲਾ ਕੇ ਫੋਨ ਚ ਘੱਟ ਯੂਜ ਕਰਦੇ ਪਏ ਸੀ ਮੈਂ ਕਿਹਾ ਹਜੇ ਨੀ ਇਡਾ ਯੂਜ ਕਰਨਾ ਫਾਇਦਾ ਨਹੀ ਹੈ ਕੋਈ
ਬਿਲਕੁਲ- ਬਿਲਕੁਲ ਜੀ ਦੇਖੋ ਆਪਣਾ ਫੋਨ ਸਾਨੂੰ ਰੱਖਣਾ ਹੀ ਪੈਂਦਾ ਹੈ ਫੋਨ ਕ ਟਾਈਮ ਕਿਸੇ ਦੀ ਲੋੜ ਕੀਤਾ ਜਾਏ ਤੁਸੀਂ, ਕੀ ਕਰਾਂਗੇ ਫਿਰ ਹਨਾ ਆਪਣਾ ਸਿੱਖ ਕਿਉਂ ਕਰਕੇ ਚੱਲਣਾ ਪੈਂਦਾ ਫੋਨ ਨੂੰ ਵੀ ਸਭ ਕੁਛ
ਹੈ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਹੋਰ ਤੁਸੀਂ ਕੀ ਚਾੜ ਲਿਆ ਅੱਜ
ਆਪਾਂ ਦੇਖੋ ਜੇ ਰਾਜਮਾਂ ਬਣਾਏ ਨੇ ਆ ਹੁਣ ਮੌਸਮ ਬਰਾ ਐਸਾ ਸੀ ਫਿਰ ਚਲੋ ਰਾਜਮਾਂ ਬਣਾ ਲੈਂਦੇ ਹਾਂ
ਸਾਡੇ ਆਪ ਏਡੀ ਗਰਮੀ ਹੈਗੀ ਅਸੀਂ ਸਵੇਰੇ ਕੁਛ ਨੀ ਬਣਾਇਆ ਰਾਤ ਦੀ ਮੂੰਗੀ ਧੋਤੀ ਦਾਲ ਪਈ ਸੀ ਉਹਨਾਂ ਨੇ ਸਾਰਿਆਂ ਨੂੰ ਫੁਲਕੇ ਖਵਾਤੇ ਨਾਲ ਫਿਰ ਆਪੇ ਛਲੀਆਂ ਲਿਆਏ ਸੀ ਦੋ, ਉਹਨੂੰ ਉਬਾਲ ਕੇ ਨਿੰਬੂ ਨੰਬੂ ਲਾ ਕੇ ਨਾਲ ਤੋੜ ਨਾਲ ਖਾਂਦੇ ਹਾਂ
ਹਾਂ ਉਹ ਬੜੀ ਸਵਾਦ ਬਣਦੀਆਂ ਨੇ
ਹਾਂਜੀ ਛੱਲੀਆਂ ਬੜੀਆਂ ਸਵਾਦ ਹੁੰਦੀਆਂ ਨੇ ਤੇ ਮੈਂ ਕੁੜੀ ਨੂੰ ਵੀ ਦਿੱਤੀ ਰਿਮੋਟ ਦੇ ਮੈਂ ਕੁੜੀ ਨੂੰ ਵੀ ਦਿੱਤੀ ਮੈਂ ਕਿਹਾ ਖਾ ਲੈ ਛੱਲੀ ਉਹ ਖਾਂਦੀ ਨੀ ਬਈ ਭੁੰਟਾ ਭੁੰਟਾ ਕਹਿੰਦੀ ਮੈਂ ਖਾ ਲੈ ਭੁੰਟਾ ਕਹਿੰਦੀ ਨਹੀਂ
ਲਾ ਕੇ ਬੈਠੇ ਦੀ ਹੈ ਪੁੰਡੇ ਨੂੰ
ਨਹੀਂ, ਨਹੀਂ ਦੇਖੋ ਅਸੀਂ ਜਿਹੜਾ ਮੌਸਮ ਸਾਡੇ ਪਾਸੇ ਮੀਂਹ ਵਾਲਾ ਹੋ ਤੇ ਮੈਂ ਸੋਚਦੀ ਵੀ ਸੀ ਮੈਂ ਕਿਹਾ ਚਲੋ ਹੁਣ ਤਾ ਲੈ ਕੇ ਆਵਾਂਗੇ ਤੇ ਫਿਰ ਉਹਨੂੰ ਉਬਾਲ ਕੇ ਨਾ ਬੜਾ ਵਧੀਆ ਬਣਦਾ ਹੈ ਪਤਾ ਤੁਹਾਨੂੰ ਤੁਸੀਂ ਕਿੱਦਾਂ ਬਣਾਉਦੇ ਹੋ ਤਾਨੂੰ ਦੱਸਾਂਗੇ ਅਸੀਂ ਕਿੱਦਾਂ ਬਣਾਉਦੇ ਹਾ।
ਅ ਉੰਜ ਈ ਉਬਾਲ ਲੈਂਦੇ ਆ ਤੇ ਸੋਢਾ ਵੀ ਨੀ ਪਾਉਂਦੇ ਮਿੱਠਾ ਐਵੇਂ ਉਬਲ ਜਾਂਦਾ ਹੈ ਕਿਉਂਕਿ ਨਾ
ਹਾਂ ਜੀ ਉਬਾਲਿਆ ਸੀ।
ਜੇ ਉੱਤੇ ਕੱਪੜੇ ਕੁੱਪੜੇ ਉਹ ਮਤਲਬ ਕੀ ਹੁੰਦਾ ਨਾ ਉਹ ਸੜੀ ਦੀ ਹੁੰਦੀ ਪਰਤ ਪੁਰਤ ਅ
ਹਮ, ਹਮ, ਹਮ।
ਮਤਲਬ ਛੱਲੀਆਂ। ਲਿਆ ਕੇ ਮੈਂ ਮੈਂ ਕਿਹਾ ਰਾਤੀ ਉਬਾਲ ਦੇਵਾ ਰਾਤੀ ਫਿਰ ਖਰਾਬ ਨਾ ਕਰਨ ਫਿਰ ਮੈਂ ਹੁਣੇੇ ਉਬਾਲੀ ਹੈ। ਛੇਲ ਛਲ ਕੇ ਦੋ ਸੀ ਦੋ ਦੋ ਟੋਟੇ ਕੀਤੇ ਚਾਰ ਚਾਰ ਟੋਟੇ ਹੋ ਗਏ ਹੁਣ ਲੂਨ ਪਾ ਕੇ ਛੇ ਸੀਟੀਆਂ ਦਵਾ ਲਿਆ ਛੇ ਵੀ ਕੀ ਪੰਜ ਚਾਰ ਪੰਜ ਦਵਾਈਆਂ ਨੇ ਉਹਨੂੰ ਕੱਢ ਕੇ ਹਲਕਾ ਕਰ ਠੰਡਾ ਹੋਣ ਤੋਂ ਬਾਅਦ ਹਲਕਾ ਨਿੰਬੂ ਤੇ ਹਲਕਾ ਲੂਣ ਤੇ ਹਲਕਾ ਚਾਟ ਮਸਾਲਾ ਪਾ ਕੇ ਮੈਂ ਖਾਓ
ਸਹੀ ਹੈ। ਤੁਹਾਨੂੰ ਮੈਂ ਬੜੀ ਰੈਸਪੀ ਦੱਸ ਦੀ ਆ ਤੁਸੀਂ ਪਹਿਲਾਂ ਉਹ ਉਬਾਲਦੇ ਹੋ ਨਾ ਉਬਾਲ ਕੇ ਉਹਨੂੰ ਨਾ ਨਿਕੇ ਨਿਕੇ ਟੋਟੇ ਕਰ ਲੋ ਨਾ ਫਿਰ ਇੱਕ ਪੈਨ ਵਿੱਚ ਮੱਖਣ ਪਾਲੋ ਉਹਦੇ ਵਿੱਚ ਚੀਲੀ ਫਲੇਕਸ ਪਾ ਦੋ ੳਰੀਗੇਨੋ ਪਾ ਦੋ ਥੋੜੀ ਜਿੰਨੀ ਕੈਚਅਪ ਪਾ ਦੋ ਥੋੜੀ ਸ਼ੇਜਵਾਨ ਸੋਸ ਪਾ ਕੇ ਨਾ ਲੂਣ ਪਾ ਦੋ ਨਾਲ ਕਾਲੀ ਮਰਚ ਪਾ ਕੇ ਮਿਕਸ ਕਰ ਦੋ ਔਰ ਸਾਰੇ ਭੁੰਟੇ ਉਹਦੇ ਵਿੱਚ ਹੀ ਪਾ ਦੋ ਪੀਸ ਕੀਤੇ ਹੋਏ। ਉਹ ਬਸਾ ਮਿਕਸ ਕਰੋ ਮਾੜਾ ਜਿਹਾ ਪਾਣੀ ਪਾ ਦੋ ਉਹਨੂੰ ਮਤਲਬ ਸਾਰਾ ਪਾਣੀ ਨਾ ਓਬਜੋਰਬ ਕਰ ਲੇਗਾ ਭੁੰਟੇ ਅੰਦਰ ਟੇਸਟ ਚਲਾ ਜਾਏ ਗਾ ਉਹਨਾਂ ਦੇ ਉਹ ਵਾਲੇ ਬੜੇ ਸਵਾਦ ਬਣਦੇ ਨੇ ਤੁਸੀਂ ਕਦੇ ਖਾ ਕੇ ਵੇਖਣਾ ਬਹੁਤ ਵਧੀਆ ਬਣਦੇ ਨੇ ਉਹ ਵਾਲੇ ਭੁੰਟਿਆ ਹੀ ਬਣਾਉਦੇ ਹਾਂ ਆਪਣੇ ਘਰ
ਅਸੀ ਬਣਾ ਕੇ ਵੇਖਾ ਗੇ ਕਦੀ
ਗਰਮ ਗਰਮ ਖਾਓ ਨਾ ਬੜੇ ਸਵਾਦ ਹੁਣ ਤੇ ਤੁਹਾਡੇ ਪਾਸੇ ਮੀਂਹ ਵਾਲਾ ਮੌਸਮ ਹੋਏ ਦਾ ਨਾ ਮੀਂਹ ਆਂਦਾ ਪਿਆ ਮੈਂ ਕਿਹਾ ਚੱਲ ਸ਼ ਭੁੱਟੇ ਲੈ ਕੇ ਆਵਾਂਗੇ ਤੇ ਕੱਲ ਭੁੱਟੇ ਉਬਾਲਾਂ ਗੇ ਫਿਰ ਦੁਪਹਿਰ ਵੇਲੇ ਖਾਵਾਂਗੇ ਨਾਲ ਬਾਰਾਂ ਇੱਕ ਵਜੇ ਕੋਲ ਮੀਂਹ ਆਉਂਦਾ ਵਾ ਓਦਾ ਖਾਲੀ ਆ ਮੌਸਮ
ਹਣ
ਹਾਂਜੀ। ਸਾਨੂੰ ਜਦੋਂ ਸਵਾਦ ਲੱਗਦੀ ਤਾਂ ਆਰਾਮ ਨਾਲ ਖਾਂਦੇ ਹਾਂ।
ਭਾਈ ਜੀ
ਹਾਂਜੀ, ਹੋਰ ਕੀ ਕਰ ਰਹੇ ਸੀ।
ਲਿਆਈ ਸੀ ਮੈਂ ਫਿਰ ਕੁਛ ਹੈ ਨੀ ਪੁਨਦੇ ਛੱਲੀਆਂ। ਉਹ ਨਾ ਜਿੰਨਾ ਮਰਜ਼ੀ ਉਬਾਲ ਲੋ ਤੇ ਗਲਦੀਆਂ ਨੀ ਹੈਗੀਆਂ ਗਲਦੀਆਂ ਹੀ ਨੀ ਹੈ।
ਜੀ, ਜੀ ਦੁਪਹਿਰ ਦੀ ਰੋਟੀ ਬਣਾ ਲਈ।
ਨਹੀ ਹਜੇ ਨਹੀ।
ਚ ਭੈਨੇ ਰੋਟੀ ਨਹੀਂ ਬਣਾਈ।
ਲਿਆ ਕੇ ਰੱਖੀ ਦੀ ਹੈ।
ਕੀ ਬਣਾਓਗੇ ਦੁਪਹਿਰੇ ਫੇਰ।
ਸ਼ਿਮਲਾ ਮਿਰਚ ਆਲੂ ਲਿਆਏ ਆ।
ਅੱਛਾ, ਅੱਛਾ ਸਹੀ ਹੈ। ਸਗੋਂ ਐਵੀ ਸਹੀ ਹੈ ਬੰਦਾ ਕੀ ਬਣਾਏ ਹੋਰ ਤੁਹਾਡੇ ਪਾਸੇ ਮੀਂਹ ਆਦਾ ਪਿਆ।
ਨਾ ਨਾ ਧੂਪ ੲੈ
ਅੱਛਾ ਤੋਪ ੲੈ ਸਾਢੇ ਪਾਸੇ ਤੇ ਇਹਨਾ ਮੀਹ ਆਉਂਦਾ ਪਿਆ ਤੁਹਾਨੂੰ ਕੀ ਦੱਸਾਂ। ਸਾਡੇ ਪਾਸੇ ਮੀਂਹ ਬਥੇਰਾ ਆਂਦਾ ਆ।
ਸਾਡੇ ਕੋਲ ਸ਼ਾਮੀ ਬੜਾ ਮੀਂਹ ਸੀ ਬੜਾ ਮੀਂਹ ਸੀ ਸਾਡੇ ਪਰਸੋਂ ਰਾਤੀ ਬੜਾ ਮੀਂਹ ਸੀ।
ਕੱਲ ਤੇ ਮੀਂਹ ਖੈਰ ਮੀਂਹ ਪਿਆ ਸੀ ਕੱਲ ਦਾ ਮੌਸਮ ਕੱਚਾ ਪੱਕ ਦੀ ਕਦੀ ਧੁੱਪ ਤੇ ਕਦੀ ਕਦੀ ਮ ਬੱਦਲ ਤੇ ਹੁਣ ਰਾਤ ਦਾ ਮੌਸਮ ਥੋੜਾ ਸਾ ਖਰਾਬ ਹੋਈ ਦਾ ਸੀ ਤੇ ਹੁਣ ਨੀ ਮੀਂਹ ਆਂਦਾ
ਅੱਛਾ,
ਹਾਂਜੀ ਮੀਂਹ ਆਂਦਾ ਵਾ ਦੇਖ ਨ ਹੋਈ ਹੈ ਰਾਜਮਾਂ ਤਾਂ ਬਣਾਈਆਂ ਚੋਲ ਪੀ ਹੋਈਆਂ ਬਸ ਹੁਣ ਥੋੜੀ ਬਹੁਤ ਦੇਰ ਵਿੱਚ ਜਾ ਕੇ ਤੇ ਚਾਵਲ ਧਰਿਆ ਆਵਾਂਗੀ। ਫੇਰ ਆਪਾਂ ਆਰਾਮ ਨਾਲ ਆਪਣਾ ਵੇਖਾਂਗੇ। ਫਿਰ ਹੋਰ ਕੀ ਦੇਖੋ ਟੈਮ ਨਾਲ ਬਣਾ ਕੇ ਬੰਦਾ ਵਿਹਲਾ ਹੋ ਜਾਏ ਤੇ ਆਪਣੇ ਹੋਰ ਕੰਮ ਹੀ ਮੁਕਾ ਲੈਂਦਾ
ਹੱਲੇ ਫਿਰ ਗਰਮੀ ਹੁੰਦੀ ਹੈ ਕੋਈ ਬੜੇ ਨੀ ਜਾਂਦਾ।
ਉਹ ਤੇ ਹੈਈ ਐ ਦੇਖੋ ਹੁਣ ਪਲੇ ਠੰਡਾ ਮੌਸਮ ਐ ਲੇਕਿਨ ਜ਼ਰੂਰੀ ਦੁਪਹਿਰੇ ਕੰਮ ਕਰਨਾ ਮੇਰੇ ਮੈਂ ਤਾਂ ਸਵੇਰੇ ਹੀ ਮੁਕਾ ਦੇਣਾ ਦੁਪਹਿਰ ਦੀ ਰੋਟੀ ਦਾ ਕੰਮ ਹੁਣ ਦੁਪਹਿਰ ਆਰਾਮ ਨਾਲ ਬੰਦਾ ਵਿਹਲਾ ਏ।
ਬਿਲਕੁਲ ਬਿਲਕੁਲ।
ਦੁਪਹਿਰੇ ਤੇ ਦੇਖੋ ਬੰਦਾ ਹੁਣ ਜੋ ਮਰਜ਼ੀ ਕਰੇ ਆਪਣਾ ਜੋ ਕਰਨਾ ਸੋਏ ਟੀ ਵੀ ਵੇਖੇ ਇੱਕ ਪਾਸੇ ਦੋ ਤਿੰਨ ਘੰਟੇ ਨਾ ਫਿਰ ਆਰਾਮ ਨਾਲ ਮਿਲ ਜਾਂਦੇ ਨੇ ਆਪਣੇ ਦੋ ਤਿੰਨ ਘੰਟੇ ਲਗਾਤਾਰ। ਜੋ ਮਰਜ਼ੀ ਕਰੋ ਤੁਸੀਂ ਤਿੰਨ ਘੰਟੇ ਚਾਰ ਘੰਟੇ ਤੁਸੀਂ ਸੋ ਜਾਓ ਤਿੰਨ ਚਾਰ ਘੰਟੇ ਕੋਈ ਦਿੱਕਤ ਨੀ ਆਪਣਾ ਕੰਮ ਮੈਂ ਪਹਿਲੀ ਕੰਮ ਮੁਕਾ ਮੈਂ ਕਹਿੰਦੀ ਪਹਿਲੇ ਸਾਰਾ ਘਰ ਦਾ ਕੰਮ ਮੁਕਾ ਦੋ, ਬਾਅਦ ਚ ਪ੍ਰੋਬਲਮ ਨਹੀਂ ਨਾ ਹੋਣੀ ਚਾਹੀਦੀ, ਤੇ ਬਾਅਦ ਚ ਵਾਰ- ਵਾਰ ਕੌਣ ਲੱਗਾ ਰਹਿੰਦਾ। ਮਿੰਟ-ਮਿੰਟ ਦਾ ਸਾਬ ਸਮਝ ਵੀ ਨਹੀਂ ਆਂਦਾ ਉਦਾ ਇਹਦਾ ਚੋਂ ਤਿੰਨ ਚਾਰ ਘੰਟੇ ਸਮਝ ਆਂਦਾ ਤਿੰਨ ਘੰਟੇ। ਚਾਰ ਘੰਟੇ ਸੋ ਗਏ ਤਿੰਨ ਚਾਰ ਘੰਟ ਡਰਾਮਾ ਲੈਟ ਰਹੇ ਕੋਈ ਪਿਕਚਰ ਦੇਖ ਲਈ ਕੁਛ ਵੇਖ ਲਿਆ। ਉਹ ਜਦੋਂ ਨਿੱੱਕੇ ਨਿੱੱਕੇ ਟੈਮ ਮਿਲਦੇ ਨਾ ਉਹ ਉਹਦਾ ਪਤਾ ਨੀ ਚੱਲਦਾ ਟੈਮ ਦਾ।
ਹਾਂ,
ਅੱਧਾ ਘੰਟਾ ਵਿਹਲੇ ਇੱਕ ਘੰਟ ਵਿਹਲੇ ਉਹ ਪਤਾ ਲੱਗਦਾ ਜਦੋਂ ਤੁਹਾਨੂੰ ਲੱਗਿਆ ਨਾ ਤਿੰਨ ਚਾਰ ਘੰਟੇ ਵਿਹਲੇ ਹੋ ਉਹ ਲਗਦਾ, ਸੀਂ ਵਿਹਲੇ ਸੀ ਚਲੋ।
ਏਦਾਂ ਪਤਾ ਨੀ ਲੱਗਦਾ ਹੈਗਾ ਨਾ ਮਿੰਟ-ਮਿੰਟ ਬਾਅਦ ਮੇਰੇ ਸ ਕੁੜੀ ਛੋਟੀ ਏਦਾਂ ਗੰਦ ਪਾਂਦੀ ਹੈਗੀ। ਮੈਂ ਕੱਲ੍ਹ ਸਭ ਤੁਲਾਈ ਕੀਤੀ ਕਮਰੇ ਦੀ। ਅੱਜ ਫੇਰ ਸਾਰਾ ਗੰਦ ਪਾ ਬੈਠੀ ਆ ਹੁਣ ਫਿਰ ਤੁਲਾਈ ਕਰਨੀ ਐ ਕਮਰੇ ਦੀ।
ਉਹ ਤਾਂ ਹੈਈ ਐ ਦੇਖੋ ਜੀ ਬੱਚਿਆਂ ਨਾਲ ਬੱਚਿਆਂ ਨਾਲ ਇਹੀ ਹੁੰਦਾ ਬੱਚਿਆਂ ਨਾਲ ਕੀ ਕਰ ਸਕਦੇ ਆ ਬ? ਚ ਗੰਦ ਜਿਹੜਾ ਮਚਾਂਦੇ ਨੇ ਉਹ ਖੇਲਦੇ ਨੇ ਤੇ ਜਿੱਥੇ ਜੋ ਚੀਜ਼ ਚੁੱਕੀ ਉੱਥੇ ਹੀ ਰੱਖਤੀ ਉਹ। ਬਸ ਜੋ ਚੀਜ਼ ਚੁੱਕ ਕੇ ਉੱਥੇ ਸਟ ਤੇ ਖੇਲਿਆ ਤੇ ਸਟ ਤੇ ਹੀ ਉਹ ਕੰਮ ਲੱਗੇ ਰਹਿੰਦੇ ਨੇ।
ਬਿਲਕੁਲ ਉਹ ਤਾਂ ਹੈਈ ਐ।
ਉਹੀ ਨਾ ਬੱਚਿਆਂ ਨੂੰ ਪਤਾ ਹੋਣ ਜਿੱਥੇ ਚੀਜ਼ ਸ ਰੱਖਣ ਚੁੱਕਣਗੇ ਖੇਡਣਗੇ। ਉੱਥੇ ਹੀ ਸੱਟ ਦੇਣਗੇ ਜ ਚੁੱਕਣ ਨੇ ਖੇਡਣਗੇ ਉੱਥੇ ਹੀ ਛੱਡ ਦੇਣਗੇ।
ਹਾਂ,
ਬਸ ਓਹੀ ਐ ਨਾ ਬੱਚਿਆਂ ਨੇ ਹੁਣ ਬੱਚੇ ਨੇ ਉਹ ਵੀ ਵੱਡੇ ਹੋਣਗੇ ਆਪੇ ਸਮਝਦਾਰ ਹੋ ਜਾਣਗੇ।
ਹੂੰ, ਉਹ ਤੇ ਹੈਈ ਹੁਣ ਤੇ ਅਸੀਂ ਤੁਹਾਡੇ ਬੱਚੇ ਵੀ ਇੰਝ ਕਰਦੇ ਨੇ।
ਆਹ ਸਾਡੇ ਬੱਚੇ ਸਈ ਸਾਡੇ ਬੱਚੇ ਸਮਝਦਾਰ ਨੇ ਵੱਡੇ ਵੱਡੇ ਨੇ ਨਾ ਆਪੇ ਗੰਦ ਪਾਂਦੇ ਨੇ ਆਪੇ ਸਮੇਟ ਦਿੰਦੇ ਨੇ।
ਹਾਂ, ਨਹੀਂ ਖੇਲਦੇ ਨੀ ਹੈਗੇ ਪੜ੍ਹਾਈ ਕਰਦੇ ਨੇ, ਵਿਚਾਰੇ ਉਹਨਾਂ ਨੂੰ ਖੇਲਣਾ, ਜ਼ਿਆਦਾ ਦੇਰ ਨਹੀਂ ਖੇਲਦੇ ਉਹ ਪੜ੍ਹਾਈ ਕਰਦੇ ਰਹਿੰਦੇ ਨੇ।
ਬੋਲ ਗਏ ਨੇ।
ਹੈਂ!
ਤੇ ਸਕੂਲ,
ਕੀ?
ਤੁਹਾਡੇ ਬੱਚੇ ਸਕੂਲ ਖੁੱਲ ਗਏ ਜਾਂ ਨਹੀਂ?
ਹਾਂ ਸਕੂਲ ਖੋਲ ਕੇ ਨ ਕਹਿ ਰਹੀ ਨਾ ਮੀਹ ਆਉਂਦਾ ਵ ਤੇ ਦੋ ਦੋ ਦਿਨ ਲਗਾਤਾਰ ਸਾਡਾ ਮੌਸਮ ਇੰਝ ਹੋ ਰਿਆ ਮੀਂਹ ਵਾਲਾ। ਤੇ ਉਹ ਸਕੂਲ ਜਾਂਦੇ ਨੀ ਮ ਕਹਿੰਦਾ ਬਾਰਿਸ਼ ਆਏਗੀ ਬਾਰਿਸ਼ ਆਏਗੀ ਰੋਜ਼ ਮੀਂਹ ਆ ਜਾਂਦਾ।
ਚਲੋ ਠੀਕ ਹੈ ਤੁਹਾਨੂੰ ਕਰਦੀ ਹਾਂ ਕਾਲ।
ਹਾਂਜੀ -ਹਾਂਜੀ ਚਲੋ ਠੀਕ ਹੈ ਤੁਹਾਨੂੰ ਲਗਾਉਂਦੇ ਹ ਦੁਬਾਰਾ ਫੋਨ।
ਹਾਂਜੀ ਓ ਜ ਓ ਸਤ ਸ਼੍ਰੀ ਅਕਾਲ।